ਹੈਲੋ।
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਅੱਜ ਕਿਵੇਂ ਯਾਦ ਕਰ ਲਿਆ।
ਬਸ ਜੀ ਬੈਠੇ ਹੋਏ ਸੀ ਥੋੜਾ ਫ੍ਰੀ ਹੋਏ ਸੀ ਮੈਂ ਕਿਹਾ ਚਲੋ ਗਾਂਧੀ ਕਏ ਭੈਣ ਜ ਬੜਾ ਚਿਰ। ਗੱਲ ਨੀ ਹੋਈ।
ਅੱਛਾ।
ਹਾਂਜੀ। ਬਸ ਬੱਚੇ ਜਿਦ ਕਰ ਰਹੇ ਸੀ ਬਰਗਰ ਨੂਡਲਸ ਵਗੈਰਾ ਖਾਣੇ ਨੇ ਤੇ ਮੈਂ ਕਿਹਾ ਤੁਹਾਡੇ ਕੋਲੋਂ ਰੈਸਿਪੀ। ਅੱਛਾ ਹਾਂ ਸੁਣਿਆ ਤੁਸੀਂ ਸਾਰੀ ਚੀਜ਼ਾਂ ਘਰ ਬਣਾ। ਹੁੰਦੇ ਉਹ।
ਅੱਛਾ।
ਹਾਂਜੀ।
ਹਾਂ ਹੋਰ ਸਭ ਠੀਕ ਆ।
ਹੈਲੋ।
ਸਭ ਠੀਕ ਹੋ ਜ।
ਵਧੀਆ ਵਧੀਆ।
ਸਭ ਬੱਚੇ ਸਭ।
ਸਭ ਵਧੀਆ ਸਭ ਠੀਕ ਠਾਕ।
ਅੱਛਾ।
ਹਾਂਜੀ।
ਹਾਂ, ਹੋਰ ਰੋਟੀ-ਸ਼ੋਟੀ ਖਾ ਲੀ, ਨਈ?
ਹਾਂਜੀ, ਹਾਂਜੀ ਮੈਂ ਤੁਆਨੂੰ, ਮੈਂ ਤੁਆਨੂੰ ਦੱਸਯਾ ਏ, ਮੈਂ ਤੁਆਡੇ ਕੋਲ ਰੈਸਿਪੀ ਪੁੱਛਨ ਆਸਤੇ।
ਅੱਛਾ, ਅੱਛਾ।
ਹਾਂਜੀ, ਮੈਨੂੰ ਬੱਚੇ। ਬਰਗਰ, ਨਿਊਡਲ ਵਗੈਰਾ ਕਿਵੇਂ ਬਨਾ ਲੈਂਦੇ ਓ ਤੁਸੀ?
ਨੂਡਲ, ਬੱਸ ਕੀ ਕਰਨੈ ਸਬਜ਼ੀਆਂ, ਪਯਾਜ-ਪਯੂਜ ਪੁਨਨੈ।
ਅੱਛਾ।
ਆ, ਫੇਰ ਵਿਚ ਨੂਡਲ ਉਬਾਲਨੈ ਥੋੜਾ ਤੇਲ-ਤੂਲ ਪਾ ਕੇ।
ਅੱਛਾ, ਨੂਡਲਸ ਚ ਤੇਲ ਪਾਨੈ, ਕੇ ਤੜਕੇ ਚ ਤੇਲ ਪਾਨਾ।
ਨੂਡਲ ਜਦੋ ਉਬਾਲਨਾ ਨੇ, ਓਦੇ ਚ ਤੇਲ ਪਾਨੈ। ਹਾਂ, ਤੇ ਓ। ਫੇਰ ਕਿ ਨਾਮ ਉਦਾ ਬੱਸ ਕੱਡ ਲੈਨੇ ਨੇ, ਹੋਰ ਤੇ ਕੁਛ ਨੀ ਕਰਨਾ।
ਅੱਛਾ।
ਹੂੰ। ਹਾਂ, ਪਯਾਜ-ਪਯੂਜ, ਤੇ ਗੋਭੀ-ਗੂਭੀ ਸਭ ਪਾਨੀ। ਹੂੰ। ਗੋਭੀ-ਗੁਭੀ ਪਾਨੀ ਏ, ਤੇ ਓ ਕਰਨਾ ਬਸ ਹੋਰ ਕਿ। ਆਂ ਬੱਸ ਓਨੂ ਥੋੜਾ। ਤਲਨਾ, ਤਲਨਾ ਨੀ ਐ ਮਤਲਬ ਕਿ ਪੁਨਨੈ, ਬੱਸ।
ਅੱਛਾ, ਅੱਛਾ।
ਹਾਂ। ਹਾਂ, ਤੇਲ ਵਿਚ। ਬੱਸ, ਬੱਚੇ ਨੇ ਨਾ। ਛੋਟੇ ਨੇ, ਓ ਬੜਾ ਰੌਲਾ ਪਾਯਾ ਹਯੈ, ਤੇ ਬੋਤ ਖੱਪ।
ਅੱਛਾ, ਅੱਛਾ।
ਹਾਂ, ਬੱਚਯਾਂ ਨੇ ਬੱਸ, ਤੰਗ ਕਰਦੈ, ਹਾਂ। ਹੂਂ, ਹੋਰ।
ਅ ਹੋਰ, ਬਸ ਵਦੀਐ‌‌‌, ਤੁਸੀ-ਤੁਸੀ ਦੱਸੋ। ਅੱਛਾ, ਓ ਫੇਰ ਤੁਸੀ ਕੀ ਕੈ ਰੇ ਸੀ, ਓ ਮਤਲਬ ਕਿ ਪਯਾਜ ਵਗੈਰਾ ਭੁਨਣੇ ਨੇ।
ਸਬਜ਼ੀਆਂ ਪੁੰਣਨੀਐ।
ਅੱਛਾ, ਕੁਛ ਕੋਈ ਵੀ ਸਬਜ਼ੀ ਪੈ ਜਾਂਦੀ ਏ।
ਜੇੜੀ ਮਰਜ਼ੀ ਪਾਓ, ਗੋਭੀ ਪਾਓ, ਓ ਪਾਓ ਜੋ ਮਰਜ਼ੀ ਪਾਓ। ਉਦਾ ਕੋਈ ਚੱਕਰ ਨਈ‌, ਹਾਂ। ਉਦਾ ਕੋਈ ਚੱਕਰ ਨਈ। ਹਾਂ, ਤੇ ਫੇਰ ਬਾਦ ਵਿੱਚ ਬੱਸ। ਹਾਂ, ਪੂਰੀ ਸਾਸ ਪਾਨੀ ਏ। ਜਿੰਨੀ ਹੈ, ਜਿੰਨੀ ਕੀ ਪੀਜੇ। ਜੇੜੀ ਮਰਜ਼ੀ ਹੋਏ ਬ ਓ ਪਾਨੀ ਏ, ਹਾਂ।
ਅੱਛਾ, ਮਤਲਬ ਓਨੂੰ ਚਲਾਂਦੇ, ਫਰਾਈ ਕਰਦੇ-ਕਰਦੇ ਈ ਪਾ ਦੇਨੀ ਏ।
ਨਾ, ਨਾ ਜਦੋ ਬੰਨ ਜਾਂਦੈ ਨਾ। ਤੇ ਓਦੋ ਪਾਨੀ ਏ।
ਠੀਕ ਏ, ਠੀਕ ਏ।
ਹਾਂ, ਓਦੋ ਪਾਨੀ ਜਦੋ ਹਾਂ।
ਜੋ ਟਿੱਕੀ ਵਗੈਰਾ ਔਰ ਬੰਨ ਹੁੰਦੈ ਓ ਵੀ ਅਪਨੇ ਆਪ ਈ ਬਨਾਂਦੇ ਓ?
ਹੋਰ
ਅੱਛਾ ਤੇ ਬਨ ਕਿਵੇਂ ਬਣਾਉਂਦੇ ਹੋ ਫੇਰ।
ਉਹ ਇਸਟ ਪਾ ਗਿਆ ਆਟਾ ਜਹਾ ਗੁੰਨੇ ਦਾ ਬਸ ਮੈਦਾ। ਮੈਦਾ ਗੁਣ ਲਈਦਾ ਇਸ਼ਟ ਇਸ਼ਟ। ਮਿਲਦੀ ਬਾਜ਼ਾਰ ਪੈ ਹਾਂ ਉਹ ਪਾਣੀ। ਥੋੜਾ ਕੋਸਾ ਕਰਨਾ ਤੇ ਠਾਰ। ਪੰਨਾ ਦਾ ਠਾਰ ਪਾਣ ਕੇ, ਉਹਦੇ ਦੋ ਚਮਚ ਇਸ਼ਟ ਪਾਣੀ ਹੈ ਤੇ ਦੋ ਚਮਚ। ਖੰਡ ਦੇ ਬਾਣ ਤੇ ਹਾਂ। ਥੋੜ੍ਹਾ ਜਿਹਾ ਨਮਕ ਪਾਣਾ ਹੈ ਬ ਆਪਣਾ ਜਿੰਨਾ ਤੁਸੀਂ। ਸਵਾਦ ਅਨੁਸਾਰ। ਦੋ ਚਮਚ ਪਾ।
ਦੋ ਚਮਚ ਇਸਟ ਪਾ ਲੋ ਦੋ ਚਮਚ ਪਾਣੀ ਪਾ ਲੋ।
ਨਾ-ਨਾ ਪਾਣੀ ਅੱਧੀ ਕੋਲੀ ਅੱਧੀਕੋਲੀ। ਤੋਂ ਜਿਆਦਾ ਹੀ ਹੋਏ ਈ ਕੱਪ ਪੂਰਾ ਹੋਏ।
ਠੀਕ ਹੈ ਠੀਕ ਹੈ।
ਹੂੰ ਫਿਰ ਉਹ ਬਸ ਜਦੋਂ ਦਸ ਮਿੰਟ ਰੱਖਦੇ ਉਹਨੂੰ। ਨਈ-ਨਈ, ਆਟੇ ਦਾ ਆਟੇ ਦਾ।
ਅੱਛਾ, ਆਟੇ-ਆਟੇ ਦੇ ਵੀ ਬਣ ਜਾਂਦੇ ਐ?
ਹਾਂ, ਆਟੇ ਦਾ ਵੀ, ਮੇਦੇ ਦਾ ਵੀ।
ਠੀਕ ਹੈ ਠੀਕ ਹੈ, ਆਟੇ ਦੇ ਵਿੱਚ ਮਤਲਬ, ਇਹ ਕਿੰਨਾ ਆਟਾ ਹੋਏ? ਤੇ ਕਿੰਨ ਇਹ ਦੋ
ਹੂੰ, ਢਾਈ ਤਿੰਨ ਕੋਲੇ।
ਠੀਕ ਹੈ ਠੀਕ ਹੈ, ਤਿੰਨ ਕੋਲੀ ਆਟਾ, ਔਰ ਦੋ ਚਮਚ ਚੀਜ਼।
ਢਾਈ ਤਿੰਨ ਕੋਲੀ ਹਾਂ, ਹਾਂ।
ਤੇ ਏਹਦੇ ਤਿੰਨ ਕੋਲੀ ਆਟੇ ਚੋਂ, ਕਿੰਨੇ ਬਣ-ਬਣ ਜਾਂਦੇ ਨੇ?
ਹਾਂ। ਫਿਰ ਉਹ ਫਿਰ ਉਹ, ਕਰ ਲੋ, ਆਟਾ ਗੁੰਨ ਲੋ ਉੱਥੇ।
ਤੇ ਕਿੰਨੇ ਕੁੂ ਬਣ, ਬਣ ਜਾਣਗੇ? ਤਿੰਨ ਕਿ ਮਤਲਬ ਤਿੰਨ
ਬੰਦ ਕਿੰਨੇ ਬਈ? ਦਸ ਬਾਰਾਂ ਬੰਣ ਜਾਣਗੇ ਹੋਰ। ਕੀ ਏ? ਉਹਦੇ ਵਿੱਚ, ਹਾਂ, ਹਾਂ। ਫੁੱਲ ਜਾਂਦਾ ਏ ਨਾ, ਬਾਰ ਤਾਂ ਤੇ ਫੇਰ ਉਹ, ਫੇਰ ਉਹਦੇ ਚ ਪਾਣਾ ਏ, ਰਿਫਾਈੰਡ ਥੋੜਾ ਯਾ ਮੱਖਣ ਪਾਣਾ ਏ। ਹਾਂ। ਹਾਂ ਬਸ-ਬਸ, ਉਹਦਾ ਥੋੜਾ ਔ ਕਰਨਾ, ਫੇਰ ਔਨੂੰ ਮਸਲਨਾ ਖੂਬ, ਖੂਬ ਮਸਲਨਾ। ਹੂੰ, ਹਾਂ ਅੰਦਰ ਕਈ ਵਾਰੀ ਤਾਂ ਪਤ ਪਤਾ ਕੀ ਹੁੰਦਾ ਏ? ਇੱਕ ਵਾਰੀ ਜਿਹੜੇ ਡੂੰਘੇ ਚ ਅਸੀਂ ਉਹ ਬਣਾਵਾ ਨਾ ਕੱਚ ਦੇ, ਉਹ ਜੀ ਸਭ ਕੁਛ ਪਾ ਕੇ ਇਸਟ ਵੀ ਖੰਡ। ਵੀ ਨਮਕ ਵੀ, ਤੇ ਉਹ ਹਾਂ ਬੇਕਿੰਗ ਪਾਊਡਰ ਪੈਂਦਾ, ਨਾ ਬੇਕਿੰਗ ਸੋਡਾ ਪੈਂਦਾ। ਉਹ ਨਹੀ ਪੈਂਦਾ, ਆ ਬਸ, ਨਾ ਸਿਰਫ ਔਈ। ਪਾਣਾ, ਤੇ ਬਸ ਫਿਰ ਆ ਫੇਰ ਨਾ ਪਤਲਾ-ਪਤਲਾ, ਜਿਸ ਤਰ੍ਹਾਂ ਘੋਲ ਨੀ ਅਸੀਂ ਬਣਾਂਦੇ? ਆਮ। ਬਸ ਪੈਚਲਰ ਲੈਨਾ ਏ, ਉਹਦੇ ਨਾਲ ਘੋਲ ਕੇ, ਆਟੇ ਆਕਣ ਬਸ ਰੱਖ ਦੇਣਾ ਉਹਨੂੰ। ਗਰਮ ਜਗ੍ਹਾ ਤੇ। ਗਰਮ ਜਗ੍ਹਾ ਤੇ। ਗਰਮ, ਗਰਮ-ਗਰਮ ਜਗ੍ਹਾ ਤੇ ਰੱਖ ਕੇ ਨਾ
ਠੀਕ ਐ।
ਫੇਰ ਉਹ ਉਨ੍ਹਾਂ ਡਬਲ ਹੋ ਜਾਏਗਾ। ਬਸ ਫੇਰ ਉਹ ਹਾਂ, ਉਹਨੂੰ ਫੇਰ ਤੁਸੀਂ ਪਰ ਜੋ ਮਰਜੀ ਲਾ ਲੋ, ਗਾਰਲਿਕ ਬ੍ਰੈ ਬਣਾਣ ਆਸਤੇ ਉੱਪਰ ਸਾਰਾ ਕੁਛ ਲਾ ਲੋ, ਨਈ ਤੇ ਪੀਜ਼ਾ ਬਣਾਣ ਆਸਤੇ ਪੀਜ਼ੇ ਦਾ ਸਮਾਨ ਲਾ ਦਿਓ। ਤੇ ਫਿਰ, ਹਾਂ, ਬਸ-ਬਸ। ਉਹ ਬਸ ਉਤੇ ਰੱਖ ਕੇ, ਤੇ ਬਸ ਫਿਰ ਬਣਾਓ ਉਹਨੂੰ।
ਅੱਛਾ।
ਬਜਾਰ ਦਾ ਭੁੱਲ ਜੋਗੇ, ਬਣਾਉਣਾ ਕਰਨਾ।
ਚਲੋ ਮੈਂ ਬਣਾਓਗੀ ਖਾਣਾ ਏ? ਅਹ ਮਤਲਬ ਏ ਈ, ਬਰਗਰ ਵਗੈਰਾ, ਤੇ ਮੈਂ ਕਿਹਾ ਪੁੱਛਾ ਭੈਣ ਜੀ ਨੂੰ, ਕਿ ਤੁਸੀਂ ਕਿਵੇਂ ਬਣਾਉਂਣ
ਅੱਛਾ-ਅੱਛਾ। ਅੱਛਾ। ਹਾਂ ਟਿੱਕੀ ਤੇ ਕਾਰ ਈ ਬਣਦੇ ਨੇ, ਟਿੱਕੀ ਨੀ, ਹਸੀ ਅਸੀਂ ਕੋਈ ਚੀਜ਼ ਬਜ਼ਾਰੀ ਨਹੀਂ ਬਣਾਉਂਦੇ। ਬਿਸਕਿਟ ਵਗੈਰਾ, ਟਿੱਕੀ ਹੋ ਗਈ, ਹਾਂ-ਹਾਂ। ਹਾਂ, ਏਹ ਹਾਂ। ਨਈ-ਨਈ-ਨਈ-ਨਈ, ਆਲੂ ਦੀ, ਆਲੂ ਦੀ ਉਹ ਵਿੱਚ ਭਰੀ ਦੀ ਏ, ਛੋਲਿਆਂ ਦੀ ਭਰ ਲੋੋ। ਚਿੱਟੇ ਛੋਲਿਆਂ ਦੀ ਜਾਂ ਦਾਲ ਦੀ ਜਿਸ ਤਰ੍ਹਾਂ ਪਾਉਂਦੇ।
ਤੇ ਆਲੂ ਦੀ ਟਿੱਕੀ ਦੇ ਵਿੱਚ ਕਿਵੇਂ ਆਲੂ ਦੀ ਟਿੱਕੀ ਮਤਲਬ ਬਣਾਓ ਤੇ ਉਹ ਤੇ ਖੁੱਲ ਜਾਂਦੀ ਹੈ ਨਾ।
ਨਹੀਂ ਨਹੀਂ ਨਹੀਂ ਕਦੀ ਨਹੀਂ ਇੰਜ ਹੋਇਆ ਹਮ। ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਫਿਰ ਉਹਦੇ ਵਿੱਚ ਨਮਕ ਪਾਓ ਆਪਣੇ ਸਵਾਦ ਅਨੁਸਾਰ। ਹਰੀ ਮਿਰਚ ਪਾਓ, ਹਰਾ ਧਨੀਆ ਪਾਓ, ਉਹਦੇ ਵਿੱਚ ਕੋਨ ਸਟਾਜ ਪਾਓ। ਤੇ ਚਾਵਲ ਦਾ ਆਟਾ ਪਾਓ ਦੋ। ਚਮਚ ਦੋ ਚਮਚ ਕੌਣ ਸਟਾ। ਬੰਨੇ ਐ ਕਿਆ ਟਿੱਕੀ ਬੰਦੀ ਜਬਰਦਸਤ। ਦੇਸੀ ਘਿਓ ਜ ਬਣਾਓ ਮਿੱਠੀ ਚਟਨੀ। ਕਟਣੇ ਮ ਲਓ ਨਾ। ਹ ਮਿੱਠੇ ਚ ਵੀ ਬੜੇ ਉਹ ਹੁੰਦੇ ਆ।
ਉਹ ਕਿਵੇਂ ਬਣਾਉਂਦੇ ਹੋ ਇਮਲੀ ਦੀ।
ਹਾਂ ਹਾਂ ਇਹ ਮੁੱਲ।
ਅੱਛਾ ਅੱਛਾ। ਚਲੋ ਮੈਂ ਬਣਾਵਾਂਗੀ ਉਹ ਤੁਹਾਨੂੰ ਦੱਸਾਂਗੀ ਤੇ ਇਮਲੀ ਦੀ ਚਟਨੀ ਚ ਕੀ ਕੀ ਪਾਉਂਦੇ ਹੋ।
ਬਸ ਉਹਦੇ ਚ ਕੀ ਪਾਉਣਾ ਥੋੜਾ ਉਬਾਲਣਾ ਇਮਲੀ ਨੂੰ। ਜਦੋਂ ਉਬਾਲਾ ਆ ਜਾਏਗਾ।
ਹਮ।
ਤੇ ਫਿਰ। ਉਹਦੇ ਵਿੱਚ ਉਹ ਪਾਣਾ ਨਮਕ। ਕਾਲਾ ਨਮਕ ਜ਼ਰੂਰ ਪਾਉਣਾ ਉਹਦੇ ਬਿਨਾਂ ਨਹੀਂ ਸਵਾਦ ਬਣਦੇ। ਆਹੋ ਕਾਲਾ ਨਮਕ ਜ਼ਰੂਰ ਪਾਣਾ ਫੇਰ ਚਿੱਟਾ ਪਾ ਲੈਣਾ। ਇਹ ਜੀਰਾ ਜੋ ਹੈ ਇਹਨੂੰ ਉਹ ਕਰਨਾ ਤਵੇ ਤੇ ਥੋੜਾ।
ਅੱਛਾ ਠੀਕ ਹੈ ਠੀਕ ਹੈ।
ਹਮ ਜੀਰਾ, ਅਜਵੈਨ, ਸੌਫ।
ਅੱਛਾ।
ਹਾਂ।
ਅੱਛਾ ਅੱਛਾ ਚਲੋ। ਕੋਈ ਨੀ ਬਣਾਵਾਂਗੇ ਨਾ ਮੈਂ ਫਿਰ ਮੈਂ ਤੁਹਾਨੂੰ ਪੁੱਛਾਂਗੀ ਫੇਰ ਤੁਸੀਂ ਮੈਨੂੰ ਪੂਰਾ ਅੱਛੇ ਤਰਾਂ ਦੱਸਣਾ। ਨਾ।
ਅੱਛਾ। ਅ ਤੁਹਾਡੇ ਬੜੀ ਆਵਾਜ਼ਾਂ ਆਉਂਦੀਆਂ ਵੀ ਪਿੱਛੇ ਕੀ ਗਲ। ਕੋਈ।
ਹਾਂ ਬਸ ਉਹ ਆਏ ਤੇ ਸੀ। ਗੈਸਟ ਆਏ ਦੇ ਸੀ ਤੇ ਉਸ ਕਰਕੇ ਥੋੜਾ ਜਿਹਾ ਸ਼ੋਰ ਸ਼ਰਾਬਾ ਹੋ ਰਿਹਾ। ਮੈਂ ਸਾਈਡ ਤੇ ਬੈਠੀ ਦੀ ਸੀ ਫੇਰ ਵੀ ਉਹ ਥੋੜੇ ਜਿਹੀ ਆਵਾਜ਼ਾਂ ਵਗੈਰਾ ਆਈ ਜਾਂਦੀਆਂ ਤੁਹਾਨੂੰ ਪਤਾ।
ਅੱਛਾ-ਅੱਛਾ ਸਾਡੇ ਵੀ ਇੱਧਰ ਯਾਰ ਉੱਧਰ ਮੌਸਮ ਦਾ ਕੀ ਹਾਲ ਹੈ।
ਮੌਸਮ-ਮੌਸਮ ਠੰਡਾ ਹੋਇਆ ਦਾ ਬਾਰਿਸ਼ ਵਗੈਰਾ ਹੋਈ ਹੈ ਰਾਤੀ ਬੜੀ। ਖੂ ਬਾਰਿਸ਼ ਵਗੈਰਾ ਹੋਈ ਹੈ।
ਅੱਛਾ ਬਹੁਤ ਦੂਰ ਚਲੇ ਗਏ ਹੋ ਤੁਸੀਂ ਹਨਾ।
ਹਾਂਜੀ-ਹਾਂਜੀ ਬਹੁਤ ਦੂਰ ਚਲੇ ਗਏ ਆ ਅਸੀਂ। ਹਾਂਜੀ-ਹਾਂਜੀ। ਬਸ ਕੀ ਕਰੀਏ ਜਿੱਥੇ ਫਿਰ। ਠੀਕ ਹੈ ਠੀਕ ਹੈ ਠੀਕ ਹੈ। ਠੀਕ ਹੈ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ।